ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ।
ਬਸ ਵਧੀਆ ਜੀ ਤੁਸੀਂ ਸੁਣਾਓ ਜੀ।
ਬਸ ਵਧੀਆ ਚੜ੍ਹਦੀ ਕਲਾ ਹੋਰ ਤੁਹਾਡੇ ਪਰਿਵਾਰ ਚ। ਕੌਣ ਕੌਣ ਨੇ।
ਮੇਰੇ ਪਰਿਵਾਰ ਚ ਜੀ ਮੇਰੇ ਪਾਪਾ ਹੈ ਮੇਰੇ ਮਦਰ ਹੈ ਮੇਰੇ ਬ੍ਰਦਰ ਹੈ ਤੇ ਮੇਰੀ ਸ। ਆਪਾਂ ਚਾਰੇ ਜਾਣੇ ਆ ਜੀ ਤੇ ਇਹ ਸਾਡੀ ਜੁਆਇੰਟ ਫ। ਜੁਇੰਟ ਫੈਮਲੀ ਹੈ ਜਿਹ ਨਾਲ
ਓਕੇ ਓਕੇ ਓਕੇ ਜੁਆਇੰਟ ਫੈਮਲੀ 'ਚ ਕੌਣ ਕੌਣ ਹੈ।
ਮੈਰੀ ਉਹ ਜਆਇੰਟ ਫੈਮਲੀ ਚ ਮੇਰੇ ਤਾਇਆ ਜੀ ਹੈ ਮੇਰੇ ਤਾਈ ਜੀ ਹੈ। ਬ ਇੱਕ ਬ੍ਰਦਰ ਹੈ ਦੋ ਸਿਸਟਰ ਹੈ ਮੇਰੀਆਂ।
ਅੱਛਾ ਅੱਛਾ ਠੀਕ ਹੈ ਹੋਰ। ਸਾਰੇ ਕੀ ਕੀ ਕਰਦੇ ਨੇ
ਬਸ ਜਿੱਦਾਂ ਮੇਰੇ ਪਾਪਾ ਹ ਸ਼ੋਪ ਤੇ ਵ ਕਰਦੇ ਹੈਗੇ ਆ ਮਦਰ ਮੇਰੇ ਹਾਊਸ ਵਾਈਫ ਹੈ ਬ੍ਰਦਰ ਮੇਰਾ ਜੋਬ ਕਰਦਾ ਮੈਂ ਵੀ ਜੋਬ ਕਰਦਾ। ਤੇ ਸਿਸਟਰ ਮੇਰੀਆਂ ਦੋਵੇਂ ਬਾਰ ਆ ਉਹ ਜੋਬ ਕਰਦੀਆਂ। ਤੇ ਬ੍ਰਦਰ ਵੀ ਆ ਜੋਬ ਕਰਦਾ ਤੁਸੀਂ ਦੱਸੋ ਆਪਣੇ ਪਰਿਵਾਰ ਬਾਰੇ ਜ
ਮੇਰੇ ਪਰਿਵਾਰ 'ਚ ਚਾਰ ਮੈਂਬਰ ਨੇ ਮੇਰੇ ਪਾਪਾ ਅਤੇ ਮੇਰੇ ਬ੍ਰਦਰ ਦੀ ਸ਼ੋਪ ਮੇਰੇ ਮੰਮਾ ਸਰਕਾਰੀ ਨੌਕਰੀ ਕਰਦੇ ਨੇ ਗਵਰਮੈਂਟ ਐਡਡ ਸਕੂਲ ਦੇ ਵਿੱਚ ਸਿਲਾਈ ਟੀਚਰ ਨੇ ਅਤੇ ਮੈਂ ਪੀ ਐੱਚ ਡੀ ਕਰ ਰਹੀ ਹਾਂ ਨਾਲ ਨਾਲ ਮੈਂ ਜੋਬ ਵੀ ਕਰਦੀ ਪਈਆਂ ਤੇ ਆਪਣਾ ਕੰਮ ਵੀ ਦੇਖ ਰਹੀਆਂ ਸੋ ਕੁਲ ਮਿਲਾ ਕੇ ਕੇ ਇਹੀ ਚਾਰ ਬੰਦੇ ਨੇ। ਤੇ ਵੈਸੇ ਮੇਰਾ ਜਨਮ ਜਿਹੜਾ ਆ ਉਹ ਜੁਆਇੰਟ ਫੈਮਿਲੀ ' ਹੋਇਆ ਸੀ ਜੁਆਇੰਟ ਫੈਮਿਲੀ 'ਚ ਮੇਰੇ ਦਾਦਕੇ ਸਚਦੇਵੇ ਨੇ ਅਤੇ ਬਹੁਤ ਬਹੁਤ ਵੱਡਾ ਘਰ ਆ ਸਾਡਾ ਰੈਨਕ ਬਾਜ਼ਾਰ ਜਲੰਧਰ ਚ ਉੱਥੇ ਮੇਰਾ ਮਤਲਬ ਮੈਂ ਮੇਰਾ ਬਚਪਨ ਉਸੇ ਘਰ 'ਚ ਹੀ ਬੀਤਿਆ ਬ੍ਰਦਰ ਦਾ ਨਿਊਕਲੀਅਰ ਫੈਮਲੀ 'ਚ ਬੀਤਿਆ ਛੋਟੇ ਪਰਿਵਾਰ 'ਚ ਮੈਂ ਵੱਡੇ ਪਰਿਵਾਰ 'ਚ ਵੱਡੀਆਂ ਹੋਈਆਂ ਛੇ ਸੱਤ ਸਾਲ ਸੱਤ ਅੱਠ ਸ ਛੇ ਸੱਤ ਸਾਲ ਮੈਂ ਉੱਥੇ ਰਹੀ ਆ। ਫਿਰ ਅਸੀਂ ਅਲੱਗ ਅਲੱਗ ਹੋ ਗਏ। ਕਈ ਵਾਰੀ ਏਦਾਂ ਲੱਗਦਾ ਹੈ ਕਿ ਪਰਿਵਾਰ ਉਹੀ ਹੁੰਦਾ ਜਿਹਦੇ ਚ ਸਾਰੇ ਹੋਣ ਜੁਆਇੰਟ ਫੈਮਲੀ ਦੇ ਆਪਣੇ ਬੜੇ ਫਾਇਦੇ ਹੁੰਦੇ ਨੇ ਤੇ ਨੁਕਸਾਨ ਵੀ ਹੁੰਦੇ ਨੇ। ਜਾਇੰਟ ਫੈਮਿਲੀ ਦੇ ਜਇੰਟ ਫੈਮਿਲੀ ਦੇ ਫਾਇਦੇ ਇਹ ਹੁੰਦੇ ਆ ਕਿ ਅ ਬੰਦੇ ਨੂੰ ਨਾ ਕੋਈ ਕਮੀ ਨਹੀਂ ਮਹਿਸੂਸ ਹੁੰਦੀ ਬੰਦਾ ਬੋਰ ਨੀ ਹੁੰਦਾ। ਕਦੀ ਕੋਈ ਕੰਮ ਹੈ ਕਦੀ ਕੋਈ ਕੰਮ ਹੈ ਕਜ਼ਨਸ ਦੇ ਨਾਲ ਅਸੀਂ ਵੱਡੇ ਹੁੰਦੇ ਹਾਂ। ਪਰ ਮੈਂ ਅੱਜ ਕੱਲ੍ਹ ਦੇਖਦੀ ਹਾਂ ਕਿ। ਸਾਡੇ ਟਮ ਤੇ ਨ ਟਮ ਤੇ ਇਹ ਹੁੰਦਾ ਸੀ ਕਿ ਕੰਪੀਟੀਸ਼ਨ ਨਹੀਂ ਸੀ ਹੁੰਦਾ। ਕਿ ਜੇ ਕੋਈ ਬੱਚਾ ਪੜ੍ਹਾਈ ਚ ਪਿੱਛੇ ਰਹਿ ਗਿਆ ਤੇ ਉਹਨੂੰ ਨਾ ਛੋਟਾ ਮਹਿਸੂਸ ਨਹੀਂ ਕਰਵਾਇਆ ਜਾਂਦਾ ਸੀ ਅੱਜ ਕੱਲ ਜੇ ਤੁਸੀਂ ਜੁਆਇੰਟ ਫੈਮਲੀ। ਹੋਵੋ ਤੇ ਲੋਕੀ ਕੰਪੇਅਰ ਬੜਾ ਕਰਦੇ ਆ ਸਾਡਾ ਨਿਆਣਾ ਤਾਂ ਆਹ ਕਰ ਰਿਹਾ ਸਾਡਾ ਨਿਆਣਾ ਇਹ ਕਰ ਰਿਹਾ ਫੇਿਰ ਚਲੋੀਅਰ ਫੈਸ਼ਰ ਚ ਆ ਜਾਂਦਾ ਕਿ ਮੇਰੇ ਆਸ ਪਾਸ ਮੇਰੇ ਭੈਣ ਭਰਾ ਬਹੁਤ ਤਰੱਕੀ ਕਰ ਰਿਹਾ ਹੈ ਤੇ ਮੈਂ ਨੀ ਤਰੱਕੀ ਨਹੀਂ ਕਰ ਰਿਹਾ।
ਅੱਛਾ ਜੀ ਹਾਂਜੀ ਹਾਂਜੀ ਏਦਾਂ ਤਾਂ ਹੁੰਦਾ ਹੀ ਹੈ ਜੀ।
ਹਾਂ ਜਿਵੇਂ ਆਪਣੇ ਜੁਆਇੰਟ ਫੈਮਿਲੀ ਦੀ ਗੱਲ ਕਰਾ ਤੇ ਮੇਰੀਆਂ ਤਿੰਨ ਭੂਆ ਨੇ। ਅਤੇ ਜਿਨਾਂ ਹੁਣ ਇੱਕ ਹੀ ਭੂਆ ਜੀ ਰਹਿ ਗਏ ਨੇ ਬਾਕੀ ਦੋ ਦੀ ਡੈਥ ਹੋ ਗਈ ਹੈ। ਤੇ ਤਾਇਆ ਜੀ ਮੇਰੇ। ਪਹਿਲੇ ਜਿਹੜੇ ਸਭ ਤੋਂ ਵੱਡੇ ਤਾਇਆ ਜੀ ਸੀ। ਉਹਨਾਂ ਦੀ ਆਪਣੀ ਸ਼ੀਸ਼ਿਆਂ ਦੀ ਦੁਕਾਨ ਸੀ। ਉਹਨਾਂ ਨੇ ਮੈਨੂੰ ਬੜਾ ਖੇਡਾਇਆ। ਬੜੀ ਮੈਂ ਬਿਗਾੜੀ ਹੋਈ ਸੀ ਉਹਨਾਂ ਦੀ। ਮੈਨੂੰ ਦੱਸਦੇ ਆ ਮੰਮਾ। ਮੈਂ ਹਾਂ ਮੰਮਾ ਮੈਨੂੰ ਸਵਾ ਕੇ ਬਾਹਰ ਨਿਕਲਦੇ ਸੀ। ਮੇਰੇ ਤਾਇਆਜ ਮੈਨੂੰ ਉਠਾ ਦਿੰਦੇ ਸੀਗੇ। ਤੇ ਤਾਇਆ ਜੀ ਦਾ ਸਕੂਟਰ ਹੁੰਦਾ ਸੀ। ਜਿਹਦੇ ਤੇ ਮੈਂ ਬਸ ਕਦੀ ਕਿਤੇ ਚੱਲ ਜਾਣਾ, ਕਦੀ ਕਿਤੇ ਚੱਲ ਜਾਣਾ, ਫੇਰ ਮੇਰੇ ਦੂਜੇ ਤਾਇਆ ਜੀ ਨੇ ਨਿੰਦੀ, ਤਾਇਆ ਜੀ ਉਹ ਸ਼ੀਸ਼ਿਆਂ ਦੀ ਦੁਕਾਨ ਤੇ ਲ ਲੱਗੇ ਹੋਏ ਸੀਗੇ ਪਹਿਲਾਂ। ਹੁਣ ਉਹ ਅੰਬਾਲੇ ਚਲੇ ਗਏ ਨੇ। ਤੇ ਤੀਜੇ ਨੰਬਰ ਤੇ ਤਾਇਆ ਜੀ। ਮੈਨੂੰ ਨਾਨੀ ਅਮਾ ਕਹਿੰਦੇ ਨੇ। ਮਤਲਬ ਵੱਡੇ ਜਦੋਂ ਹੁੰਦੇ ਆ ਨਾ। ਮੇਰੇ ਪਾਪਾ ਘਰ ਚ ਸਭ ਤੋਂ ਛੋਟੇ ਆ। ਤੇ ਵੱਡੇ ਭੈਣ, ਭਰਾਵਾਂ ਦੇ ਜਿਹੜੇ ਉਹ ਹੁੰਦਾ ਨਾ ਪਿਆਰ ਛੋਟੇ ਭੈਣ, ਭਰਾਵਾਂ ਦਾ। ਜਦੋਂ ਉਹਨਾਂ ਦੇ ਬੱਚੇ ਹੋ ਜਾਣ ਉਹ ਉਹਨਾਂ ਤੇ ਹੀ ਨਿਕਲਦਾ ਆ। ਤੇ ਮੈਨੂੰ ਬਸ ਤਾਂ ਹੀ ਜ਼ਿਆਦਾ ਪੈਂਪਰਡ ਕਹਿ ਲਓ ਮੈਂ ਹੈਗੀ ਹਾਂ। ਆਪਣੇ ਪਰਿਵਾਰ ਚ ਸਭ ਤੋਂ ਕਿਉਂਕਿ ਮੈਂ ਆਪਣੀ ਜਨਰੇਸ਼ਨ ਦੀ ਕੁੜੀਆਂ 'ਚ ਆਖਰੀ ਹਾ। ਸਭ ਤੋਂ ਛੋਟੀ ਔਲਾਦ ਆ। ਮੇਰੇ ਤੋਂ ਬਾਅਦ ਮੇਰਾ ਛੋਟਾ ਬ੍ਰਦਰ ਹੀ ਹੈ। ਦੋ ਭਰਾ ਨੇ ਮੇਰੇ ਤੋਂ ਛੋਟ ਨੇ, ਵੈਸੇ ਤਾਂ ਮੈਂ ਘਰ ਚ ਸਭ ਤੋਂ ਛੋਟਿਆਂ ਚ ਗਿਣੀ ਜਾਂਦੀ ਹਾਂ। ਪਰ ਵਧੀਆ ਦਿਨ ਹੁੰਦੇ ਸੀ ਉਹ ਵੀ। ਗੱਲ ਟਾਈਮ ਹੀ ਨਹੀਂ ਹੁੰਦਾ ਸਾਡੇ ਕੋਲ ਕਿਸੇ ਕਜ਼ਨ ਦਾ। ਕਿੱਥੇ ਇੱਕ ਜ਼ਮਾਨਾ ਹੁੰਦਾ ਸੀ। ਜਦੋਂ ਅਸੀਂ ਸਕੂਲੋਂ ਆਉਂਦੇ ਸੀ। ਛੱਤ ਤੇ ਚੜ੍ਹ ਕੇ ਅਸੀਂ ਸਿਰਫ਼ ਖੇਡਦੇ ਰਹਿਣਾ। ਕਦੀ ਪਿੱਠ ਗਰਮ ਖੇਡ ਨਾ। ਕਰ ਸ਼ ਭਾਈ ਖੇਡਣਾ, ਕਦੀ ਗੈਲਰੀ ਖੇਡਣੀ, ਉਹ ਬਚਪਨ ਦੇ ਦਿਨ
ਹਾਂਜੀ, ਹਾਂਜੀ, ਇਹ ਤਾਂ ਆਪ ਆਪਾਂ ਵੀ ਬੜਾ ਏਦਾਂ ਹੀ ਆ। ਕ੍ਰਿਕਟ ਖੇਡਣਾ ਇਹ ਚੀਜ਼ਾਂ ਖੇਡਣੀਆਂ। ਫੁੱਟਬਾਲ ਖੇਡਣਾ, ਬਹੁਤ ਏਦਾਂ ਚੀਜ਼ਾਂ ਖੇਡੀਆਂ ਹੋਈਆਂ ਹਨ। ਵੋਲੀਬੋਲ ਖੇਡਣਾਂ, ਖੋਖੋ ਖੇਡਣਾਂ।
ਹਾਂ। ਉਹੀ ਨਾ ਕਜ਼ਨ ਦੇ ਨਾਲ ਜਦੋਂ, ਅਸੀਂ ਵਕਤ ਗੁਜ਼ਾਰਦੇ ਸੀਗੇ, ਵਕਤ ਦਾ ਪਤਾ ਹੀ ਨਹੀਂ ਸੀ ਲੱਗਦਾ। ਹੁਣ, ਅੱਜ ਕੱਲ੍ਹ, ਬੱਚੇ ਕੀ ਕਰਦੇ ਆ। ਅੱਜ ਕੱਲ੍ਹ, ਨਿਊਕਲੀਅਰ ਫੈਮਲੀ ਚ ਬੱਚੇ ਆਉਂਦੇ ਆ। ਫੋਨ ਤੇ ਲੱਗ ਜਾਂਦੇ ਆ ਤੇ, ਮੈਂ ਕਹਿੰਦੀ ਹਾਂ ਉਹਨਾਂ ਨੂੰ ਉਹ ਸੋਸ਼ਲ ਸਕਿੱਲ ਨਹੀਂ ਆ ਆ ਸਕਣੇ, ਜੋ ਸਾਡੇ 'ਵਿਚ ਆਏ ਆ। ਜੋ ਵੱਡੇ ਪਰਿਵਾਰਾਂ, ਵਿਚ ਬੱਚਿਆਂ ਨੂੰ ਸਾਂਝ ਪੈਂਦੀ ਹੈ ਨਾ ਜੋ, ਉਹਨਾਂ ਨੂੰ ਸੋਸ਼ਲਾਈਜ਼ ਕਰਨ ਦੇ ਤਰੀਕੇ ਆਉਂਦੇ ਆ। ਉਹ ਦੂਜੇ ਬੱਚਿਆਂ ਨੂੰ ਨਹੀਂ ਆਉਂਦੇ ਆ। ਮੈਂ ਪੀ ਐਚ ਡੀ ਕਰਦੀ ਹਾਂ। ਮੈਂ ਖੁਦ ਦੇਖਦੀ ਹਾਂ। ਕਿ ਜਿਹੜੇ ਨਾਈਨਟੀਜ਼ ਦੇ ਬੱਚੇ ਆ ਉਹਨਾਂ ਨੂੰ ਕੋਈ ਡਰ ਭੈ ਨਹੀਂ ਹੁੰਦਾ। ਉਹ ਮਿਕਸਅਪ ਹੋ ਜਾਂਦੇ ਆ ਸਾਰਿਆਂ ਦੇ ਨਾਲ। ਤੇ ਜਿਹੜੀ ਤੁਹਾਡੀ ਜਨਰੇਸ਼ਨ ਹੈ ਟੂ ਥਾਸਡ ਵਾਲੀ ਜਦੋਂ ਇਹ ਅੱਜ ਦੀ ਜਨਰੇਸ਼ਨ ਹੈ ਇਹਨਾਂ ਨੇ ਕੀ ਕੀਤਾ। ਇਹਨਾਂ ਨੇ ਬਸ ਸਕੂਲੋਂ ਆ ਕੇ ਕੋਈ ਖੇਡਾਂ- ਖੇਡਾਂ ਤਾਂ ਖੇਡੀਆਂ ਨੀ। ਇਹਨਾਂ ਨੇ ਤਾਂ ਬਸ ਆ ਕੇ ਫੋਨ ਤੇ ਲੱਗੇ ਆ। ਤੇ ਉਹਨਾਂ ਚ ਉਹ ਕਨਫੀਡੈਂਸ ਉਹ ਚੀਜ਼ ਬਿਲਡਅਪ ਨਹੀਂ ਹੋਈ। ਸੋ ਇਸ ਕਰਕੇ ਜੁਆਇੰਟ ਫੈਮਿਲੀ ਦੇ ਪਰਿਵਾਰ ਦੇ ਫਾਇਦੇ ਤਾਂ ਬਹੁਤ ਨੇ
ਹ ਹਾਂਜੀ -ਹਾਂਜੀ ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ। ਹੁਣ ਸਾਡੇ ਨਾਲ ਵੀ ਏਦਾਂ ਹੀ ਹੁੰਦਾ ਜਆਇੰਟ ਫੈਮਿਲੀ ਹੋਵੇ। ਹੁਣ ਜਿੱਦਾਂ ਸਾਡਾ ਹੈਗਾ। ਤਾਏ ਦਾ ਮੁੰਡਾ, ਉਹ ਜਦੋਂ ਵੀ ਆਵੇ ਨਾ ਉ ਕੋਲਜ ਤੋ ਉੱਥੇ, ਪਟਿਆਲੇ ਕ ੜਦਾ ਸੀਗਾ। ਉਹ ਜਦੋਂ ਵੀ ਆਇਆ ਲੱਗਦਾ ਸੀ ਸਾਨੂੰ ਕਿ ਰੋਣ ਲਾ ਲੈਂਦਾ ਸੀਗਾ ਘਰੇ, ਸ਼ਰਾਰਤੀ ਬਹੁਤ ਆ ਨਾ ਉਹ। ਹਾਂਜੀ, ਸ਼ਰਾਰਤੀ ਉਹ ਬਹੁਤ ਹੈਗਾ।
ਹੂੰ, ਏ ਸ਼ਰਾਰਤਾਂ ਉਹੀ ਨਾ ਵੱਡੇ ਘਰ ਦੇ ਵਿੱਚ, ਜਦੋਂ ਬੱਚੇ ਸ਼ਰਾਰਤਾਂ ਕਰਦੇ ਹੁੰਦੇ ਆ ਨਾ। ਅਤੇ ਉਹਨਾਂ, ਨੂੰ ਪੈਂਦੀਆਂ ਵੀ ਬਹੁਤ ਹੁੰਦੀਆਂ। ਮੈਨੂੰ ਯਾਦ ਹੈ। ਹਾਂਜੀ, ਮੈਨੂੰ ਯਾਦ ਐ
ਹਾਂਜੀ, ਮੈਂ ਕੇਆ ਮੈਂ ਘਾਰ ਤੋ ਸਾਬ ਤੋਂ ਹਾਂਜੀ, ਮੈਂ ਘਾਰ ਚ ਸਬ ਤੋਂ ਛੋਟਾ ਨਾ, ਮੈਨੂੰ ਪੇਆਰ ਵੀ ਸਬ ਤੋਂ ਜਾਦੈ, ਏ ਦੋਵੇਂ ਮੇਰੇ ਤੋਂ ਚਿੜਦੇ ਵੀ ਬੋਤ ਸੀਗੇ ਮੇਰੇ ਦੋਵੇਂ ਵੱਡੇ ਭਰਾ। ਕੀ ਮੈਨੂੰ, ਜੇਆਦਾ ਪੇਆਰ ਕਰਦੇ ਆ ਘਰ ਵਾਲੇ਼।
ਜਾਂ ਮੇਰੇ ਦਾਦੀ ਹੋਵੇ, ਯਾ ਮੇਰਾ ਦਾ ਅ ਦਾਦਾ ਜੀ ਹੋਣਾ, ਓ ਮੈਨੂੰ ਜਾਦਾ ਮੰਮਾ ਹੋਵੇ ਓ ਕਰਦੇ ਸੀਗੇ ਨਾ ਸਾਰੇ ਏ ਏਨੂੰ ਊਨਾ ਈ ਕਰਦੇ ਰੈਦੇ ਊਨਾ ਹੀ ਕਰਦੇ ਰੈਂਦੇ, ਏਦਾਂ ਬੋਤ ਚਿੜਦੇ ਸੀਗੇ‌।
ਹਾਂ, ਓਈ ਹੁੰਦਾਂ ਛੋਟੇ ਭੈਣ-ਭਰਾਵਾਂ ਨੂੰ ਨਾ, ਪੇਆਰ ਜਾਦਾ ਮਿਲਦਾ ਬਾਕੀਆਂ ਨਾਲੋਂ। ਪਰ ਮੇਰਾ ਤਾਂ ਏ ਆ, ਕਿ ਮੇਰਾ ਏਜ ਡਿਫਰੈਂਸ ਮੇਰੇ ਵੱਡੇ ਭੈਣ-ਭਰਾਵਾਂ ਨਾਲੋਂ ਬੋਤ ਜਾਦਾ-ਜਾਦਾ, ਯਾ। ਮੇਰਾ, ਤੁਸੀ ਸ੍ਹਾਬ ਲਾ ਲੋ ਮੈਂ ਹਾਂ ਸਾੱਤ ਸਾਲ ਦੀ ਸੀ, ਜਦੋਂ ਮੈਂ ਮਾਸੀ ਬਣ ਗਈ ਸੀ। ਤੇ ਏਨਾ ਏਜ ਡਿਫਰੈਂਸ ਆ, ਮੇਰਾ ਤੇ ਮੇਰੇ ਵੱਡੇ ਭੈਣ ਭਰਾਵਾਂ ਚ। ਮੇਰਾ ਭਰਾ, ਓਦੋਂ ਡੇੜ ਮ੍ਹਿਨੇ ਦਾ ਸੀ, ਜਦੋਂ ਓਨੇ ਭੈਣ ਦੀ ਡੋਲੀ ਤੋਰੀ ਸੀ ਘਾਰ ਚ ਸਮਝ ਲੋ। ਤੇ ਓ ਫੇਰ ਏ ਸ੍ਹਾਬ ਹੋ ਜਾਂਦਾ ਫੇਰ ਜਦੋਂ ਏਜ ਡਿਫਰੈਂਸ ਬੋਤ ਜਾਦਾ ਹੋਵੇ ਵੱਡੇ ਭੈਣ, ਭਰਾਵਾਂ ਨਾਲ। ਤੇ ਓ ਫੇਰ ਭੈਨ ਭਰਾ ਨੀ ਰੈਂਦੇ, ਓ ਫੇਰ ਇੱਕ ਤਰੀਕੇ ਦੀ ਔਲਾਦ ਈ ਹੋ ਜਾਂਦੀ ਆ। ਹੋਣ ਮੈਂ, ਆਪਣੀ ਵੱਡੀ ਭੈਨ ਲਈ ਅ ਮੇਰੇ ਤਾਏਆ ਜੀ ਦੀ ਬੇਟੀ ਐ, ਲੁਧੇਆਣੇ ਸੈਟਲ ਨੇ ਓਨਾਂ ਘਾਰ ਮੈਂ ਜਦੋਂ ਜਾਂਨੀ ਆਂ ਮੈਨੂੰ ਐਜ ਅ, ਓ ਰਿਸ਼ਤੇਦਾਰ ਦੀ ਤਰਾ ਯਾ ਦੀਦੀ ਮੈਨੂੰ ਆਪਣੀ ਛੋਟੀ ਭੈਨਦੀ ਤਰਾ ਨੀ ਟ੍ਰੀਟ ਕਰਦੀ ਓ ਮੈਨੂੰ ਜਿੱਦਾਂ, ਆਪਣੇ ਘਾਰ ਚ ਔਲਾਦ ਹੁੰਦੀ ਆ ਆਪਣੀ ਓਦਾ ਟ੍ਰੀਟ ਕਰਦੇ ਆ ਜਿਵੇਂ, ਬਾੱਸ ਓਈ ਐ ਜੀਜਾ ਜੀ ਵੀ। ਸਾਰੇ ਮਤਲਬ ਨਾ ਮਤਲਬ ਮੇਤੋ ਬੋਤ ਵੱਡੇ-ਵੱਡੇ ਆ, ਮੇਰੀ ਫੈਮਲੀ ਦੇ ਵਿੱਚ। ਤਾਂ ਕਾਰਕੇ ਹੁੰਦਾ ਯਾ, ਪਲੱਸ ਫੇਰ ਰਿਸਪੋਂਸੀਬਿਲਟੀ ਵੀ ਹੋ ਜਾਂਦੀ ਆ। ਹੁਣ ਮੇਰੇ, ਮੇਰੇ ਅਗਲੀ ਜਨਰੇਸ਼ਨ ਨਾਲ਼ ਮੇਰੇ ਤਾਏ ਦੇ ਬ ਅ ਪੋਤੇ, ਪੋਤਰੀਆਂ ਨਾਲ ਕੋਈ ਖਾਸ ਏਜ ਡਿਫਰੈਂਸ ਨਈ ਹੈਗਾ ਛੇ ਸਾੱਤ-ਸਾੱਤ ਸਾਲਾਂ ਦਾ ਈ ਫਰਕ ਐ ਤੇ ਹੁਣ ਓ ਜਨਰੇਸ਼ਨ ਆ ਜਾਂਦਾ ਗੈਪ, ਹੋਣ ਓਨਾਂ ਨੇ ਜਦੋਂ ਕੋਲੇਜ ਜਾਣਾ ਹੁੰਦਾ ਫ ਕਲੀਆ ਰੈਡਵਾਈਜ਼ ਹੁੰਦੀ ਐ, ਤੇ ਓ ਸਾਰੇ ਭੈਣ-ਭਰਾ ਮੇਰੇ ਵੱਲ ਈ ਦੇਖਦੇ ਆ। ਫੇਰ ਮੇਰੀ, ਕਲਾਸ ਲੱਗਦੀ ਆ, ਮੈਂ ਈ ਦਾਣਾ ਮੈਨੂੰ ਪਲੱਸ ਟੂ ਤੋਂ ਬਾਅ ਵੀ, ਮੇਰੀ ਭੈਣ ਦੀ ਬੇਟੀ ਅ, ਪਲੱਸ ਟੂ ਜਦੋਂ ਪਾਸ ਆਊਟ ਹੋ ਗੀ ਮੈਨੂੰ ਜੀਜਾ ਜੀ ਦਾ ਫੋਨ ਆਏਆ। ਮੈਂ ਤੇਰੀ ਡਿਊਟੀ ਲਗਾ ਰੇਆ, ਤੂੰ ਦੇਖ ਲੈ ਏਨੂੰ ਕਿੱਥੇ ਐਡਮਿਸ਼ਨ ਕਰਵਾਣੀ ਆ ਕੇੜੇ ਕੋਰਸ ਚ ਕਰਾਨੀ ਆ ਸਾਨੂੰ ਕੁਛ ਨੀ ਪਤਾ ਲੱਗਦਾ ਪੇਯਾ, ਤੇ ਮੈਂ ਫੇਰ ਗਈ ਯੂਨੀਵਰਸਿਟੀ, ਓਦਾ ਦਾਖਲਾ ਕਰਵਾਨ ਓਨੂੰ ਸੈਟ ਲਡ ਕਰਨ ਨੂੰ, ਓਦੀ ਇੰਟਰਨਸ਼ਿਪ ਲਵਾਨ ਠੀਕ ਐ, ਜ਼ਿੰਮੇਵਾਰੀਆਂ ਹੋ ਜਾਂਦੀਆਂ ਯਾ ਪਰ, ਚਲੋ ਵੱਡੇ ਭੈਣ, ਭਰਾਵਾਂ ਨੇ ਲਾੜ ਵੀ ਬੜਾ ਕੀਤਾ ਜੇ ਮਾੜੀ ਮੋਟੀ ਜਿੰਮੇਵਾਰੀਆਂ ਨਿਭਾਲਾਂਗੇ
ਤੇ ਤੂਆਡੀ ਗੱਲ ਗੱਲ ਸਹੀ ਐ, ਲਾੜ ਵੀ ਕੀਤੈ ਲੜੇ ਵੀ ਸਾਡੇ ਨਾਲ ਬੋਤ ਐ।
ਹਾਂ, ਲੜਾਈਆਂ ਕੇੜੀਆਂ-ਕੇੜੀਆਂ ਹੋਈਆਂ ਤੁਹਾਡੀਆਂ?
ਨਈ ਓਦਾਂ ਦੱਸ ਰੇਆਂ ਹੁੰਦੀਆਂ ਰੈਂਦੀਆਂ ਹੈਗੀਆਂ, ਭਰਾ-ਭੈਨਾਂ ਚ।
ਹਾਂ, ਓ ਤਾਂ ਹੁੰਦੀਆਂ ਪਰ ਲੜਾਈਆਂ ਏਨੀਆਂ ਵੀ ਨੀ ਵੱਡੀਆਂ ਹੋਣੀਆਂ ਚਾਈਦੀਆਂ ਕੇ ਦੂਰੀਆਂ ਈ ਪੈ ਜਾਣ ਹਨਾ।
ਅੱਛਾ ਯਾ, ਤੁਆਡਾ ਭਰਾ ਤੁਆਡੇ ਨਾਲ ਲੜਦਾ ਜੀ ਛੋਟਾ ਭਰਾ?
ਨਈ ਓਨੇ ਵਿਚਾਰੇ ਆਂ ਨੇ ਕੀ ਲੜਨਾ ਮੇਰੇ ਨਾਲ, ਓਨੂ ਮੈਂ ਜੋ ਕੈਨੀ ਆ ਓਹ ਓ ਕਾੰਮ ਕਰ ਦਿੰਦੈ।
ਅੱਛਾ ਜੀ।
ਹਾਂ, ਇਸ ਗੱਲ ਦਾ ਪ੍ਰਿਵਲੇਜ ਆ ਮੈਨੂੰ, ਮੇਰਾ ਵੀ ਇਹਦੇ ਨਾਲ ਛੇ-ਸਾਲ ਦਾ ਹੀ ਡਿਫਰੈਂਸ ਹੈ। ਤੇ, ਮੈਂ ਬਸ ਕਰਾ ਲੈਂਨੀ ਆਂ ਕੰਮ, ਇਹਨੁੰ ਕਹਿ-ਕਹਾਕੇ। ਪੁੱਛਕੇ ਤਾਂ ਕਰ ਦਿੰਦਾ ਯਾਂ, ਇਹਨੂੰ ਲਾਲਚ ਹੁੰਦਾ ਯਾ।
ਹੁੰਦਾ ਏ, ਵੱਡੇ ਜਿਹੜੇ ਹੁੰਦੇ ਨਾ, ਇਹ ਸਾਰੇ ਛੋਟੇ-ਛੋਟੇ ਨੂੰ, ਇਹ ਕੰਮ ਕਰਦੇ, ਇਹ ਕੰਮ ਕਰਦੇ, ਇਹ ਕੰਮ ਕਰਦੇ, ਇਹ ਚੀਜ਼ਾਂ ਬਹੁਤ ਅੱਜ-ਕੱਲ ਹੁੰਦੀਆਂ।
''ਮੈਂ ਵੀ ਕਰਦੀ ਆਂ, ਉਹ ਵੀ ਕਰਦਾ ਯਾਦ, ਪਾਸ ਟੋਨ, ਮੈਨੂੰ ਵੀ ਮੇਰੇ ਵੱਡੇ ਭੈਣ, ਭਰਾ ਫੋਨ ਕਰਕੇ ਕਹਿ ਦਿੰਦੇ ਆ, ਆਹ ਕੰਮ ਕਰਦੇ, ਉਹ ਕੰਮ ਕਰਦੇ, ਮੈਂ ਖਿੱਝ ਦੀ ਜ਼ਰੂਰ ਆਂ, ਤੇ ਮੇਂਥੋ ਮਨਾ ਵੀ ਨਹੀ ਹੁੰਦਾ, ਫਿਰ ਮੈਂ ਕਰ ਦਿੰਨੀ ਆ, ਫੇਰ ਮੈਂ ਇਹ ਸੋਚਦੀ ਆਂ ਕਿ ਲਾਈਕ, ਕੋਈ ਗੱਲ ਨਹੀਂ ਯਾਰ ਭੈਣ-ਭਰਾ, ਇੱਕ ਵਿਹੜੇ'ਚ ਜਿਹੜੇ ਪਲੇ ਹੋਣ ਕੱਠੇ। ਫਿਰ ਉਹਨਾਂ ਨਾਲ ਸਾਂਝ ਵੱਖਰੀ ਹੁੰਦੀ ਆ, ਤੇ ਬਸ ਫਿਰ। ਹੋ ਜਾਂਦਾ ਯਾ, ਬੰਦੇ ਨੂੰ ਨਾ ਥੋੜਾ ਕਰਨਾ ਪੈਂਦਾ ਯਾਂ, ਸੈਕਰੀਫਾਈਸ। ਇਹ ਚੀਜ਼ਾਂ ਸਾਨੂੰ, ਸਾਡੇ ਇੰਡੀਆ'ਚ ਹੀ ਦੇਖਣ ਨੂੰ ਮਿਲਦੀਆਂ ਯਾ। ਇਹ ਤੁਹਾਨੂੰ ਬਾਹਰ ਨੀ ਦੇਖਣ ਨੂੰ ਮਿਲਣਾ। ਸਤਿ ਸ੍ਰੀ ਅਕਾਲ।